ਹਾਂਜੀ, ਮੈਂ ਠੀਕ ਹਾਂ, ਤੁਸੀਂ ਸੁਣਾਓ ਘਰ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ ਹੈ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੀ ਹਾਂ ਘਰੇ ਮੈਰਿਜ ਸੀ ਮੇਰੇ ਕਜ਼ਨ ਦੀ
ਅੱਛਾ ਜੀ, ਹਾਂਜੀ-ਹਾਂਜੀ ਕਿਉਂ ਨਹੀਂ ਹੋਰ ਕੀ ਦੋਸਤਾਂ ਦਾ ਹੈ ਫਾਇਦਾ ਨੇ ਤੇ ਹੋਰ ਕੀ ਕੀ ਹੈਗਾ ਏ।
ਬਿਲਕੁਲ ਬਿਲਕੁਲ ਤੁਹਾਨੂੰ ਪਤਾ ਤੇ ਹੈ ਵਿਆਹਾਂ ਦੇ ਵਿੱਚ ਕਦੀ ਇੱਕ ਲੱਤ ਅੰਦਰ ਤੇ ਇਕਲਾੱਤ ਬਾਹਰ ਰਹਿੰਦੀ ਹੈ ਸਮਝੋ ਬਾਹਰ ਹੋਏ ਦਾ ਹੁੰਦਾ ਕਦੀ ਬੰਦਾ ਉਹ ਕਰੇ ਉਹ ਕਰੇ ਹੁਣ ਤੁਹਾਨੂੰ ਪਤਾ ਅੱਜ ਕੱਲ੍ਹ ਅਲੱਗ ਅਲੱਗ ਥੀਮ ਵੀ ਆ ਗਈਆਂ ਹੋਈਆਂ ਨੇ ਹਨਾ ਸੀ ਮੈਨੇ ਅਲਗ ਅਲੱ ਫੰਕਸ਼ਨ ਤੇ ਲੈਣੀ ਆ ਡਰੈਸਿੰਗ ਵੱਖਰੀ ਵੱਖਰੀ ਹੋਣੀ
ਅਰੇ ਹਰ ਫੰਕਸ਼ਨ ਦੇ ਥੀਮ ਅਲੱਗ ਕੱਪੜੇ ਅਲੱਗ ਬੜਾ ਪੰਗਾ ਹੈਗਾ ਹਾਂਜੀ
ਉਓਹੀ ਸਭ ਬੈਠੇ ਦੇ ਸੀ ਕਹਿੰਦੇ ਇਹਨੂੰ ਅਸੀਂ ਏਦਾਂ ਕਰ ਲੈਂਦੇ ਹਾਂ ਇਹਨੂੰ ਅਸੀਂ ਓਦਾਂ ਕਰ ਲੈਂਦੇ ਹਾਂ ਮੈਂ ਕਿਹਾ ਯਾਰ ਤੁਸੀਂ ਇੱਕ ਕੰਮ ਕਰੋ ਤੁਸੀਂ ਇੱਕ ਲਿਸਟ ਬਣਾਓ ਕਿ ਹਰ ਬੰਦਾ ਕੀ ਫੰਕ ਤੇ ਕਿਹੜ ਥੀਮ ਰੱਖਣੀ ਹੈ ਮਤਲਬ ਆਪਣੇ ਆਪੇ ਆਪਣੀ ਆਪਣੀ ਇੱਕ ਸਲਿੱਪ ਬਣਾ ਲਓ ਤੇ ਲਿਖੋ ਸਭ ਦਾ ਆਪਣਾ ਆਪਣਾ ਓਪੀਨੀਅਨ ਜਿਹਦੀ ਬੈਸਟ ਹੋਏਗੀ ਅ ਸੀ ਉਹ ਸਿਲੈਟ ਕਰ ਲਾਂਗੇ
ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਇਕਦਮ ਐਵੇਂ ਕੋਈ ਨਾਰਾਜ਼ ਵੀ ਨੀ ਹੋਏ ਕਹਿੰਦਾ ਫਿਰ
ਆ ਵੀ ਗਈ ਤੇ ਉਹਨਾ ਦੀ ਕੋਈ ਦਿੱਕਤ ਵੀ ਨਹੀਂੀ ਹੋਈ
ਕੀ ਕਹਿ ਰਹੇ ਹੋ ਤੁਸੀਂ ਇਹ ਤੇ ਹੈਗਾ
ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜੀ ਗੱਲ ਕਰਾਂ ਤੁਹਾਨੂੰ ਥੋੜ੍ਹਾ ਪੁੱਛਾਂ ਕਿਵੇਂ ਤੁਸੀਂ ਰਾਏ ਦੋਗੇ ਜਾਂ
ਹਾਂ ਮੇਰੀ ਵੀ ਇਹ ਨਾ ਹੁਣੇ ਪਿੱਛੇ ਆਪਣਾ ਪਿਛਲੇ ਮਹੀਨੇ ਹਾਂ ਪਿਛਲੇ ਮਹੀਨੇ ਹੀ ਅੱਛਾ ਮੈਂ ਭੁੱਲ ਗਈ ਨਾ ਹਾਂ ਜੂਨ ਚੜਿਆ ਹੁਣ ਤੇ ਹਾਂ ਮਈ 'ਚ ਮੇਰੀ ਵੀ ਭਤੀਜੇ ਦਾ ਵਿਆਹ ਸੀ ਨਾ ਪਰ ਉਹਨਾਂ ਨੇ ਪਤਾ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ
ਅੱਛਾ ਅੱਛਾ ਓਕੇ ਓਕੇ
ਜਿਹੜੇ ਸ਼ਹਿਰ ਰਹਿੰਦੇ ਨੇ ਉੱਥੇ ਨਾ ਰਹਿ ਕੇ ਤੇ ਉਹਨਾਂ ਨੇ ਜਿਹੜਾ ਸ਼ਹਿਰ ਵੀ ਵਿਆਹ ਵਾਸਤੇ ਚੁਣਿਆ ਸੀ ਉਹ ਵੀ ਪਤਾ ਕਿੰਨਾ ਦੂਰ ਸੀ ਮਤਲਬ ਸਮਝੋ ਇੱਕ ਦਿਨ ਪੂਰਾ ਲੱਗ ਗਿਆ ਜਾਣ ਵਿਚ
ਅੱਛਾ ਅੱਛਾ
ਤੇ ਉਹੀ ਅਸੀਂ ਪਹਿਲੇ ਤਾਂ ਸਾਡੇ ਘਰ ਵੀ ਇੰਨਾ ਜ਼ਿਆਦਾ ਉਹੀ ਪੰਗਾ ਰਿਹਾ ਕਿ ਬਈ ਸਭ ਦੇ ਕੋਲੋਂ ਸਲਾਹ ਨੀ ਲਈ ਇਹ ਨੀ ਕਰਿਆ ਉਹ ਨੀ ਕਰਿਆ ਪਤਾ ਤੁਹਾਨੂੰ ਵਿਆਹਾਂ ਵਾਲੇ ਘ ਪੰਗੇ ਤਾਂ ਪੈਂਦੇ ਹੀ ਪੈਂਦੇ ਨੇ ਜ਼ਰੂਰ ਹਰ ਕਿਸੇ ਦੇ ਤੇ ਉਹ ਫਿਰ ਉਹ ਪਤਾ ਕੀ ਹੈਗਾ ਕੋਈ ਆ ਰਿਹਾ ਕੋਈ ਕਹਿ ਰਿਹਾ ਅਸੀਂ ਨਹੀਂੀ ਆਵਾਂਗੇ ਕੋਈ ਕਹਿੰਦਾ ਵੀ ਸਾਡੇ ਅਰੇਂਜਮੈਂਟ ਕਰਾ ਕੇ ਦਿਓ ਹੁਣ ਦੇਖੋ ਡੈਸਟੀਨੇਸ਼ਨ ਵੈਡਿੰਗ ਵੀ ਅੱਜ ਕੱਲ੍ਹ ਕੋਈ ਸਸਤੀ ਤੇ ਹੈ ਨਹੀਂ, ਬੜੀ ਮਹਿੰਗੀ ਪੈਂਦੀ ਐ। ਬਈ ਜਿੰਨੇ ਬੰਦੇ ਮੈਂ ਬੁਲਾਵਾਂਗੀ ਤੇ ਉਹਨਾਂ ਹੀ ਸਭ ਦਾ ਅਰੇਂਜਮੈਂਟ ਕਰਵਾਉਣਾ ਸਭ ਤੋਂ ਵੱਡੀ ਗੱਲ ਤੇ। ਕੱਪੜਿਆਂ ਉਹ ਕਮਰਿਆਂ ਦਾ, ਰਹਿਨ ਦਾ, ਖਾਨ ਦਾ, ਪੀਨ ਦਾ, ਸਭ ਚੀਜ਼ ਤਾਂ ਚਾਹੀਦਾ ਹੈ ਹਰ ਕਿਸੇ ਨੂੰ। ਫਿਰ ਕਿਸੇ ਨੇ ਦੇਖੋ ਟਰਾਂਸਪੋਰਟ ਵੀ ਸਭ ਨੂੰ ਕਰਾ ਕੇ ਦੇਣਾ ਪੈਂਦਾ ਹੈ ਕਿਸੇ ਕੋਈ ਆਣਾ ਜਾਣਾ, ਕਿਸੇ ਨੇ ਬਿਊਟੀ ਪਾਰਲਰ ਜਾਣਾ, ਕਿਸੇ ਨੇ ਕਿੱਥੇ ਕੰਮ ਜਾਣਾ ਕੋਈ ਵੀ।
ਹਾਂਜੀ ਬਿਲਕੁ ਬਿਲਕੁਲ-ਬਿਲਕੁਲ, ਹਾਂ ਤਾਂ ਗੱਲ ਹੈਗੀ ਆ ਚਲੋ ਤਾਂ ਹੀ ਅਸੀਂ ਸੋਚ ਸੀ ਕਿ ਅਸੀਂ ਇੱਥੇ ਹੀ ਕੀਤਾ, ਪਹਿਲੇ ਸਾਡਾ ਵੀ ਇਦਾਂ ਹੀ ਕੋਈ ਪਲੈਨ ਬਣ-
ਅੱਛਾ ਤੁਸੀਂ ਸੇਮ ਜਗ੍ਹਾ ਤੇ ਸੇਮ ਸਿਟੀ ਚ ਹੀ ਜਿੱਥੇ ਰਹਿੰਦੇ ਹੋ ਉੱਥੇ ਦਾ ਹੀ ਕੀਤਾ।
ਫੇਰ ਏਦਾਂ ਤਾਂ ਰਹਿੰਦਾ ਹੈ ਕਿ ਦੇਖੋ ਸਾਡੇ ਮਤਲਬ ਜਿਵੇਂ ਉਹ ਹੋ ਜਾਂਦੇ ਨੇ, ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਨੇ, ਕਈਆਂ ਨੂੰ ਅਸੀਂ ਕਹਿ ਪਾਨੇ ਆ ਉਹ ਹੁੰਦਾ ਨੀ ਹੈ।
ਆਹ ਹਾਂਜੀ-ਹਾਂਜੀ ਉਹ ਹੀ ਨਾ। । ਉਹ ਹੀ ਨਾ ਫਿਰ ਉਹਨਾਂ ਨਾਲ ਵੀ ਮੈਨੂੰ ਲੱਗਿਆ ਰਹਿਣਾ ਪਿਆ। ਹੁਣ ਦੇਖੋ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ, ਸਾਰਾ ਕੱਪੜਾ ਕੈਰੀ ਕਰਨਾ, ਸਮਾਨ ਕੈਰੀ ਕਰਨਾ ਬਈ ਦੇਖੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਦੁੱ ਦੁਲਣ ਹੋਣਗੇ ਉਹਨਾਂ ਦਾ ਕਿੰਨਾ ਸਮਾਨ ਹੋ ਜਾਂਦਾ ਹੈ। ਏਨਾ ਸਮਾਨ ਹੈਗਾ ਸੀ ਔਰ ਜਿਹੜੇ ਉਹਨਾਂ ਨੇ ਲਹਿੰਗੇ ਲੂੰਘਗੇ ਪਾਣੇ ਨੇ ਆਪਣੇ, ਡਰੈਸਾਂ ਪਾਣੀਆਂ ਨੇ ਤਿੰਨ ਚਾਰ ਫੰਕਸ਼ਨ ਹੈਗੇ ਸੀ ਤੇ ਉਹਨਾਂ ਵਾਸਤੇ ਵੀ ਦੇਖੋ ਸਪੈਸ਼ਲ ਅਰੇਂਜਮੈਂਟ ਕਰ ਲੈ ਕੇ ਜਾਣਾ ਉਹ ਹੋਰ ਮਹਿੰਗਾ ਪੈ ਜਾਂਦਾ ਗੱਡੀਆਂ ਵਿੱਚ ਜਾਣਾ। ਟ੍ਰੇਨ ਤੇ ਜਾਓ ਭਾਵੇਂ ਫਲਾਈਟ ਤੇ ਜਾ ਭਾਵੇਂ ਬੱਸ ਤੇ ਜਾਓ ਜਿੱਥੇ ਮਰਜ਼ੀ, ਜਿਵੇਂ ਮਰਜ਼ੀ ਜਾਓ ਉਹ ਸਾਡੀ ਮਰਜ਼ੀ ਹੈਗੀ ਜਿਵੇਂ ਜਾਣਾ ਅਸੀਂ। ਤੇ ਉਹ ਕਿੰਨਾ ਸਾਰਾ ਆਉਣ ਉਹਨਾਂ ਨੂੰ ਹੋ ਗਿਆ, ਸਮਾਨ ਇਨਾ ਲੋਡ ਕਰਨਾ ਹਰ ਕਿਸੇ ਦਾ ਫਿਰ ਇੰਨੇ ਸਾਰੇ ਬੰਦੇ ਲੈ ਕੇ ਜਾਣਾ, ਉਹਨਾਂ ਵਾਸਤੇ ਖਾਣਾ ਅਰੇਂਜ ਕਰਵਾਨਾ। ਸਭ ਤੋਂ ਵੱਡੀ ਗੱਲ ਬਈ ਦੇਖੋ ਮੈਂ ਤੇ ਉਹੀ ਮੈਂ ਹੈਰਾਨ ਮੈਂ ਕਿਹਾ ਇਹੋ ਜਿਹੇ ਵਿਆਹਾਂ ਵਿੱਚ ਜੇ ਦੂਜੇ ਸ਼ਹਿਰ ਜਾ ਕੇ ਕਰੋ ਇੱਕ ਵਿਆਹ ਤੇ ਪਹਿਲਾਂ ਹੀ ਬੰਦਾ ਨਿਪਟਾ ਕੇ ਜਾਂਦਾ ਇੱਕ ਤਰ੍ਹਾਂ ਦਾ ਵੇਖਿਆ ਜਾਏ ਤੇ, ਜਾਣ ਵਾਸਤੇ ਵੀ ਤਾਂ ਖਾਣਾ ਪੀਣਾ ਸਭ ਪੈਕ ਕਰਾਣਾ ਹਰ ਚੀਜ਼ ਲੋਕਾਂ ਦੀ ਵੇਖ ਜਾਣੀ ਸਹੂਲੀਅਤ ਵਾਸਤੇ ਕਿ ਕਿਸੇ ਨੂੰ ਦਿ ਕਤ ਨਾ ਹੋਏ ਸਫ਼ਰ ਵਿੱਚ ਫਿਰ ਉਸ ਤੋਂ ਬਾਅਦ ਜਾ ਕੇ ਉਸ ਸ਼ਹਿਰ ਵਿੱਚ ਵੀ ਜਿੱ ਥੇ ਵਿਆਹ ਹੈਗਾ, ਉੱਥੇ ਵੀ ਸਾਰੇ ਅਨਜਮੈਂਟ ਦੇਖਨੇ ਡਬਲ-ਡਬਲ ਖਰਚਾ ਵੀ
ਬਿਲਕੁਲ, ਬਿਲਕੁਲ, ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ। ਅਸੀਂ ਨਾ ਇੱਦਾਂ ਸਾਡੇ ਦੀਦੀ ਦਾ ਅਸੀਂ ਮਤਲਬ ਏਦਾਂ ਸਾਡਾ ਵਿਆਹ ਹੋਇਆ ਪਹਿਲੇ, ਤੇ ਅਸੀਂ ਉਹਨਾਂ ਨਾਲ ਗਏ। ਉਹਨਾਂ ਨਾਲ ਮਤਲਬ ਸਾਡਾ, ਅਸੀਂ ਉਹਨਾਂ ਦੇ ਸ਼ਹਿਰ ਜਾ ਕੇ ਵਿਆਹ ਕੀਤਾ ਸੀ। ਉਸ ਸਾਨੂੰ ਬੜਾ ਖਰਚਾ ਪੈ ਗਿਆ ਸੀ। ਖਰਚਾ ਵੀ ਪੈ ਗਿਆ ਸਮਝ ਵੀ ਨਹੀਂ ਆਇਆ ਸਾਨੂੰ, ਏਦਾਂ ਕਿਵੇਂ ਕਰਨਾ ਸਭ ਚੀਜ਼ਾਂ ਨੂੰ ਮੈਨੇਜ, ਉਹ ਥੋੜ੍ਹਾ ਬੜਾ ਹੋਜ ਪੋਜ ਰਹਿ ਗਿਆ ਸੀ। ਤਾਂਹੀ ਮੈਂ ਕਿਹਾ, ਆਪਣਾ ਸ਼ਹਿਰ ਹੋ ਵੇ ਆਪਣੇ ਸ਼ਹਿਰ ਦੇ ਵਿੱਚ ਨਾ ਵਧੀਆ ਰਹਿੰਦਾ ਆ।
ਹਾਂ ਬਸ ਸਾਨੂੰ ਜਗ੍ਹਾ ਪਤਾ ਹੁੰਦਾ ਨਾ ਕਿੱਥੇ ਕੀ ਸਮਾਨ ਮਿਲਣਾ ਹੈ। ਕਿਵੇਂ ਅਸੀਂ ਫਟਾਫਟ ਕੋਈ ਬਈ ਹੋ ਵੀ ਜਾਏ ਕੋਈ ਬਈ ਸਮਾਨ ਇੱਧਰ ਉੱਧਰ ਤਾਂ ਬੰਦਾ ਕਹਿੰਦਾ ਫਟਾਫਟ ਲੈਿਆ ਲੈ ਕੇ ਆ ਜਾਂਗੇ ਬਾਜ਼ਾਰੋਂ ਜਾ ਕੇ ਸਾਨੂੰ ਪਤਾ ਹੁੰਦਾ ਚੀਜ਼ਾਂ ਦਾ। ਦੂਜੇ ਸ਼ਹਿਰਾਂ ਵਿੱਚ ਬਜ਼ਾਰਾਂ ਦਾ ਵੀ ਨੀ ਪਤਾ।
ਹਾਂਜੀ-ਹਾਂਜੀ। ਬਿਲਕੁਲ, ਬਿਲਕੁਲ। ਇਹ ਵੀ ਚੱਕਰ ਹੋ ਜਾਂਦਾ ਹੈ। ਹੂੰ ਸਮਝ ਵੀ ਨਹੀਂ ਆਉਂਦਾ ਕੁਛ ਕਰਨਾ ਕੀ ਹੈ ਕਿੱਦਾਂ ਲੈਣਾ ਹੁਣ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਸਾਡੇ ਕਜ਼ਨ ਦਾ ਵਿਆਹ ਹੈ ਉਹਦੇ ਵਿੱਚ ਸਾਨੂੰ ਇੰਨੀ ਜ਼ਿਆਦਾ ਦਿੱਕਤ ਹੋਈਦੀ ਹੈ। ਸਾਨੂੰ ਕੱਪੜੇ ਨੀ ਸਮਝ ਆ ਰਹੇ ਕੀ ਕਰਨੇ ਨੇ ਦੇਖੋ ਪਤਾ ਕੀ ਹੁੰਦਾ ਨਾਲੇ? ਸਾਡਾ ਕੋਈ ਨਾ ਕੋਈ ਨਾ ਰਿਲੇਟਿਵ ਰਹਿ ਜਾਂਦਾ ਹੈ, ਕੋਈ ਨਾ ਕੋਈ ਤੁਹਾਡਾ ਰਿਸ਼ਤੇਦਾਰ ਰਹਿ ਹੀ ਜਾਏਗਾ।
ਉਹ ਤੇ ਹੁੰਦਾ ਹੈ, ਪੱਕੀ ਗੱਲ ਹੈ, ਹਾਂਜੀ।
ਸਾਨੂੰ ਇੰਨੀ ਜ਼ਿਆਦਾ ਦਿੱਕਤ ਹੋ ਜਾਏਗੀ ਕਿ ਅਸੀਂ ਕਹਾਂਗੇ ਹਾਏ ਫਿਰਤੋ ਰੁਸ ਰੁੱਸ ਜਾਂਦੇ ਨੇ। ਫਿਰ ਉਹਨਾਂ ਨੂੰ ਮਨਾਓ। ਇੰਨਾ ਔਖਾ ਹੋ ਜਾਂਦਾ ਆ ਸਭ ਤੋਂ ਵੱਡੀ ਗੱਲ ਤੇ ਇਹ ਹੁੰਦੀ ਜੇ ਵਿੱਚ।
ਹਾਂ ਹੈ ਬਹੁਤ ਵੱਡਾ ਕੰਮ।
ਹੋਰ ਕੀ ਕਿਉਂਕਿ ਦੇਖੋ ਇੰਨਾ ਜ਼ਿਆਦਾ ਦਿਮਾਗ ਰਹਿੰਦਾ ਨਾ ਤੁਹਾਡਾ ਘਰਦਿਆਂ ਦੇ ਵਿੱਚ ਹੀ ਮਤਲਬ ਸਮਾਨ ਲਿਆ ਕਦੀ ਉਹ ਕਰ, ਕਦੀ ਕੁਛ ਲਿਆ ਸਾਨੂੰ ਚੀਜ਼ ਭੁੱਲ ਹੀ ਜਾਂਦੀ ਹੈ।
ਹਾਂਜੀ, ਉਹ ਤਾਂ ਹੈਗਾ ਹੀ ਹੈ ਕੁਛ ਤਾਂ ਮੈਂ ਕੀ ਮਤਲਬ ਮੈਂ ਤੁਹਾਨੂੰ ਉਹੀ ਦੱਸਦੀ ਪਈ ਹ ਨਾ ਵਿਆਹ, ਵਿਆਹ ਕਰੋ ਜਾਂ ਘਰ ਬਣਾਓ। ਇਹ ਤੇ ਇਹੋ ਜਿਹੀ ਚੀਜ਼ਾਂ ਨੇ ਜਿੰਨਾ ਪੈਸਾ ਲਾ ਲਓ ਉਹਨਾਂ ਘਟ ਲੱਗਦਾ ਹੈ,। ਜਦੋਂ ਹੋ ਵੀ ਜਾਂਦਾ ਹੈ ਨਾ ਤਾਂ ਵੀ ਕਹਿੰਦੇ ਇਹ ਕਮੀ ਰਹਿ ਗਈ ਐਵੇਂ ਹੋ ਜਾ ਜਾਂਦਾ ਉਵੇਂ ਹੋ ਜਾਂਦਾ ਮਤਲਬ ਮੈਂ ਕਹਿੰਦੀ ਹਾਂ ਲਾਉਣ ਵਾਲੇ ਤੇ ਇੰਨੇ-ਇੰਨੇ ਪਤਾ ਨੀ ਕਿੰਨੇ ਲਾ ਛੱਡਦੇ ਨੇ ਫੇਰ ਵੀ ਸੈਟਿਸਫਾਈ ਨਹੀਂ ਹੈਗੇ ਸਿੱਧੀ ਗੱਲ ਹੈ। ਫਿਰ ਹਾਂ। ਫਸਟ ਆਫ ਆਲ ਸੈਟਿਸਫੈਕਸ਼ਨ ਇਜ਼ ਮਸਟ ਕਿ ਉਹ ਬਹੁਤ ਜ਼ਰੂਰੀ ਹੈਗਾ ਤੁਹਾਨੂੰ।
ਵੇਖੋ ਨਾ ਉਹੀ ਚੀਜ਼ ਜਿਵੇਂ ਤੁਹਾਨੂੰ ਮੈਂ ਕਹਿ ਰਹੀ ਹਾਂ ਹੁਣ ਜਿਵੇਂ ਅਲਗ ਮੈਂ ਕੀ ਕਰ ਲਿਆ ਹਰ ਇੱਕ ਜਿਵੇਂ ਘਰ ਫੰਕਸ਼ਨ ਆ ਕੁਛ ਹੈਗੇ ਨੇ ਅਲੱਗ -ਅਲੱਗ ਲਿਸਟ ਬਣਾ ਲਈਏ। ਲਿਸਟ ਬਣਾਨ ਤੋਂ ਬਾਅਦ ਕੀ ਹਾਂ ਬਈ ਮੈਂ ਇਹ ਕੀ ਕਰ ਰਹੇ ਹਾਂ ਤੁਸੀਂ ਉਹ ਹੈਂਡਲ ਕਰੋਗੇ ਤੁਸੀਂ ਔ ਹੈਂਡਲ ਕਰੋਗੇ। ਕਿਤੇ ਕੰਮ ਵੀ ਡਿਵਾਈਡ ਹੋ ਗਿਆ। ਤੇ ਜਿਆਦਾ ਦਿਮਾਗ ਤੇ ਟੈਨਸ਼ਨ ਵੀ ਨਹੀਂ ਪ੍ਰੈਸਰ ਵੀ ਨਹੀਂ ਪਿਆ ਹਾਂ ਬਸ ਔ ਸਿਸਟਮ ਤਮ ਦੇ ਨਾਲ
ਉਹੀ ਉਹਨਾ ਹੀ ਨੀ ਐ ਠੀਕ ਕਰਦੇ ਪਏਓ ਹਾਂ ਡਿਵਾਈਡ ਕਰਕੇ ਨਾ ਸਭ ਨੂੰ ਆਪਣਾ -ਆਪਣਾ ਕੰਮ ਦੇ ਦਿਓ ਔਰ ਨਾਲੇ ਫਿਰ ਅਪਡੇਟ ਵੀ ਲੈਂਦੇ ਰਹੋ ਨਾਲ -ਨਾਲ ਬਈ ਤੁਸੀਂ ਇਹ ਕਿੰਨਾ ਕੰਮ ਕਰਤਾ, ਕਿੰਨਾ ਕੰਮ ਕਰਤਾ ਬਈ ਕਿਉਂਕਿ ਉਹ ਵੀ ਜਰੂਰੀ ਹੈ ਨਾ ਕਈ ਵਾਰ ਕੰਮ ਡਿਵਾਈਡ ਕਰ ਦਿਓ ਤੁਸੀਂ ਦੇਤਾ ਛੇ ਬੰਦਿਆਂ ਨੂੰ ਕੰਮ ਵੰਡ ਤਾ ਤੇ ਪਤਾ ਲੱਗੇ ਦੋ ਈਚੋ ਬੰਦੇ ਢਿੱਲੇ ਨੇ ਉਹ ਕੰਮ ਹੀ ਨੀ ਕਰਦੇ ਹਾਂ, ਹਾਂ ਕਰ ਦਿਆਂਗੇ ਕਰ ਦਿਆਂਗੇ ਉਹ ਵੀ ਤੇ ਪੰਗਾ ਹੈਗਾ ਹੈ।
ਹਾਂਜੀ, ਹਾਂਜੀ ਨਾਲ ਤੁਹਾਨੂੰ ਪਤਾ ਤਾਂ ਹੈਗਾ, ਵਿਆਹਾਂ ਤੱਕ ਸਾਡੇ ਮਤਲਬ ਕਰਨ ਦੀ ਮਤਲਬ ਸਾਰਾ ਸਿਸਟਮ ਬਾਹਰ ਤੱਕ ਹੀ ਹੁੰਦਾ ਆ। ਵਿਆਹ ਤੱਕ ਸਾਡੇ ਸਮਾਨ ਨੀ ਖਤ ਖਤਮ ਹੁੰਦੇ ਆ ਕੁਛ ਨੀ ਖਤਮ ਹੁੰਦਾ ਬਸ ਇਹੀ ਸਿਸਟਮ ਰਹਿੰਦਾ ਹੈ।
ਹਾਂਜੀ।
ਹਾਂ ਮੈਂ ਬਿਲਕੁਲ, ਬਿਲਕੁਲ। ਮੈਂ ਉਹੀ ਕਹਿ ਸੀ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਦੀ ਹਾਂ ਥੋੜਾ ਥੀਮ-ਥੂਮ ਦੀ ਤੁਸੀਂ ਮੈਨੂੰ ਥੋੜੀ ਸੁਜੈਸਟ ਕਰਦੋ ਨਾਲੇ ਅੱਜ -ਕੱਲ ਤਾਂ ਮਤਲਬ ਸੋਸ਼ਲ ਮੀਡੀਆ ਤੇ ਵੀ ਕਿੰਨੇ ਵਧੀਆ ਵਧਆ ਥੀਮਸ ਵਾਲੇ ਕੱਪੜੇ ਆ ਗਏ ਨੇ ਕੁਛ ਆ ਗਿਆ ਦਾ ਆ। ਮੈਂ ਥੋੜਾ ਉਹ ਵੇ ਚਲੋ ਔਥੋਂ ਵੀ ਥੋੜੀ ਬੋਹੁਤ ਇੰਸਪਾਇਰ ਹੋ ਜਾਂਦੇ ਥੋੜਾ ਹੋਰ
ਅਰੇ ਬੜਾ ਪਤਾ ਲੱਗਦਾ ਹੈ ਹਾਂ, ਹਾਂ, ਹਾਂ ਬੜੇ ਔਰ ਪਤਾ ਦੇਖੋ ਸਭ ਸਭ ਤੋਂ ਵੱਡੀ ਗੱਲ ਏ ਕਿ ਅਸੀਂ ਚਲੋ ਸੋਸ਼ਲ ਮੀਡੀਆ ਨਾਲ ਨਾ ਸਾਨੂੰ ਬੜਾ ਇੱਕ ਬੈਨੀਫਿਟ ਇਹ ਹੋ ਜਾਂਦਾ ਹੈ। ਅਸੀਂ ਰੇਟਾਂ ਰੇਟਾਂ ਵੱਲ ਵੀ ਵੇਖ ਸਕਦੇ ਹਾਂ ਕਿ ਬਈ ਉਹੀ ਸੇਮ ਚੀਜ਼ ਕਈ ਵਾਰੀ ਅਸੀਂ ਵੇਖਦੇ ਹਾਂ ਜਿਹੜੀ ਫੋਰ ਐਗਜਾਮਪਲ ਹੈਗੀ ਕਿੱਥੇ ਦਸ ਹਜ਼ਾਰ ਦੀ ਤੇ ਕਿੱਥੇ ਛੇ ਹਜ਼ਾਰ ਦੀ ਮਿਲਦੀ ਪਈ ਹੈ। ਕਿਥੇ ਸਾਡੇ ਛੇ ਦੀ ਤੇ ਉਹਦੇ ਚ ਲੈਸ ਤੇ ਹੋ ਹੀ ਗਿਆ ਨਾ।
ਹਾਂ ਬਿਲਕੁਲ, ਬਿਲਕੁਲ ਮੈਂ ਨਾ ਏਦਾਂ ਹੀ ਡਰੈਸ ਦੇਖ ਰਹੀ ਸੀ ਕੋਈ ਹਾਂਜੀ, ਹਾਂਜੀ ਮੈਂ ਕਿਹਾ ਚਲੋ ਮੈਂ ਆਪਣੀ ਵੀ ਥੋੜ੍ਹੀ ਬਹੁਤ ਸ਼ੋਪਿੰਗ ਕਰਾ ਲਿਸਟ ਬਣਾਈ ਸੀ। ਮਲਬ ਜਿਹੜਾ ਜਿਹੜ ਸਮਾਨ ਲੈ ਰਹੀ ਉਹਨੇ ਮੈ ਟਿੱਕ ਕਰਦੀ ਪਈਆਂ ਜਿਹੜਾ, ਜਿਹੜਾ ਅੱਜ ਨਹੀਂ ਆਇਆ ਉਹਨੂੰ ਅੱਜ ਦੇਖਦੀ ਪਈਆਂ। ਤੇ ਮੈਨੂੰ ਔਨਲਾਈਨ ਇੱਕ ਡਰੈਸ ਤੈਨੂੰ ਪਤਾ ਅੱਜ ਕਲ ਹੈਂਡ ਮੇਡ ਦਾ ਵੀ ਕਿੰਨਾ ਚੱਲਦਾ ਪਿਆ, ਤੇ ਮੈਂ ਉਨ੍ਹਾਂ ਦੀ ਸਾਈਟ ਤੇ ਗਈ ਮੈਂ ਉਨ੍ਹਾਂ ਦੀ ਸਾਈ ਮੈਂ ਉਹਨਾਂ ਦੀ ਸਾਈਡ ਤੋਂ ਨੰਬਰ ਤਾਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਉਹਨਾਂ ਨੂੰ ਡਰੈਸ ਦੀ ਫੋਟੋ ਭੇਜੀ ਓਨਾ ਨੇ ਮੈਨੂੰ ਡਰੈਸ ਦਾ ਰੇਟ ਸੁਣਾਇਆ ਨਾ ਮੈਂ ਸੁਣ ਕੇ ਹੈਰਾਨ ਹੋ ਗਈ ਨਾਈਨਟੀ ਫਾਈਵ ਥਾਊਜੈਂਡ
ਸੋਚੋ ਤੁਸੀਂ ਲੱਖ ਰੁ ਲੱਖ ਰੁਪਏ ਈ ਹੋ ਗਏ
ਲੋਕੜ ਮੈਂ ਕਿਆ ਘਰਦਿਆਂ ਨੇ ਮੈਨੂੰ ਕਹਿਣਾ ਕੀ ਗੱਲ ਇਆ ਇਸ ਤੋਂ ਵਧੀਆ ਤੈਨੂੰ ਕੋਈ ਸੋਨੇ ਦਾ ਨਾ ਬਨਾ ਕਿੇ ਲੱਖ ਰੁਪਏ ਦੀ ਡਰੈਸ ਪਾਨੀ ਏ ਮੈਂ ਕਿਹਾ ਇਹਨੂੰ ਕੈਂਸਲ ਕਰੋ ਮੈਂ ਜਾ ਜਾ ਕੇ ਉੱਥੇ ਭਾਵੇਂ ਜਾ ਕੇ ਮੈਨੂੰ ਇਹਦੇ ਵਿੱਚ ਕਿੰਨੀਆਂ ਵਧੀਆ ਵਧੀਆ ਤੇ ਇੰਨਆਂ ਸੋਨੀਆਂ ਸੋਨੀਆਂ ਡਰੈਸਾਂ ਮਿਲ ਜਾਂਦੀਆਂ ਨੇ
ਹਾਂਜੀ
ਹੈਨਾ ਬਈ ਫਿਰ ਮੈਂ ਉਹਨੂੰ ਕੈਂਸਲ ਕਰਤਾ ਹਾਂ ਫੇਿਰ ਉਹੀ ਉਹਨੇ ਮੈਂ ਆਪਣੀ ਕਜ਼ਨ ਨਾਲ ਬੈਠੀ ਦੀ ਸੀ ਮੈਂ ਕਿਹਾ ਚੱਲ ਤੂੰ ਦੇਖ ਉਹਨੇ ਫੇਿਰ ਆਪਣਾ ਥੋੜਾ ਥੀਮ ਬਨਾਇਆ ਮਤਲਬ ਉਹਨੇ ਕਿਵੇਂ ਕਰਨਾ ਕਿੱਦਾਂ ਕਰਨਾ ਏ ਕੁਛ ਪਾਨਾ ਏ ਕੀ ਲੈਣਾ ਏ ਮੈਂ ਕਿਹਾ ਦੇਖ ਸਭ ਦਾ ਅਪਨਾ ਅਪਨਾ ਇੱਕ ਓਪੀਨੀਅਨ ਹੋਏਗਾ ਨਾ ਉਹ ਸਹੀ ਰਹੇਗਾ ਸਭ ਦੀ ਅਪਨੀ ਅਪਨੀ ਰਾਏ ਵੀ ਆ ਤੀ ਕੋਈ ਬੰਦਾ ਗੁੱਸੇ ਵੀ ਨਹੀਂ ਹੋਇਆ। ਸਾਰਾ ਕੁਛ ਹੋ ਗਿਆ ਹੁਣ ਕਿਸੇ ਨੂੰ ਮੈਂ ਦੇ ਦਿੱਤਾ ਕਿ ਹਾਂ ਬ ਤੁਸੀਂ ਲਿਸਟ ਬਣਾਓ ਜਿਹੜੇ ਮ ਆਪਣੇ ਦੂਰ ਦੂਰ ਦੇ ਰਿਸ਼ਤੇਦਾਰ ਉਹਨਾਂ ਦੇ ਨਾਮ ਲਿਖੋ ਉਹਨਾਂ ਨੂੰ ਵੀ ਪਤਾ ਲੱਗੇ ਕੋਈ ਰਹਿ ਨਾ ਜਾਏ ਕਿਉਂਕਿ ਦੇਖੋ ਤੁ ਜਿੰਨੀ ਮਰਜ਼ੀ ਤੁਸੀਂ ਅਪ ਆਪਣੀ ਤਰਫ ਤੋਂ ਕੋਸ਼ਿਸ਼ ਕਰੋ ਕੋਈ ਬੰਦਾ ਰਹੇ ਨਾ ਬਟ ਉਹ ਰਹਿ ਹੀ ਜਾਂਦਾ ਆ
ਹਾਂ ਉਹੀ ਤੇ ਨਾ ਮੈਂ ਕਹਿ ਤੇ ਰਿਹਾ ਤੁਹਾਨੂੰ ਕਿ ਅਸੀਂ ਕਿੰਨੀ ਵੀ ਪਰਫੈਕਸ਼ਨ ਨਾਲ ਕੰਮ ਕਰਾਂਗੇ ਨਾ ਫਿਰ ਵੀ ਦੇਖੋ ਉਹੀ ਕਹਿੰਦੇ ਨੇ ਨਾ ਕੋਈ ਪਰਫੈਕਟ ਹੈ ਨੀ ਹਰ ਚੀਜ਼ਾਂ ਵਿੱਚ ਤੇ ਕੁਛ ਨਾ ਕੁਛ ਛੁੱਟਦਾ ਈ ਏ ਸਿੱਧੀ ਗੱਲ ਹੈ
ਜੇ ਉਹ ਛੁੱਟ ਜੇਗਾ ਫਿਰ ਹੁੰਦਾ ਕਿ ਹਾਂ ਹਾਂ ਕੋਈ ਗੱਲ ਨਹੀ ਤੁਸੀਂ ਸਾਨੂੰ ਵਿਆਹ ਤੇ ਨੀ ਸੱਦਿਆਾਂ ਅੱਜ ਇਹ ਗੱਲ ਹੋ ਗਈ ਫਲਾਨ ਫੇਰ ਉਹ ਰੁਸ ਜਾਂਦੇ ਨੇ ਫੇਿਰ ਉਹਨਾਂ ਨੂੰ ਮਨਾਨ ਜਾਓ ਉਹਨਾਂ ਨੂੰ ਮਨਾਦੇ ਉਹ
ਆਹ ਤੇ ਤੁਹਾਡਾ ਖਾਨ ਪੀਨ ਕੈਟਰਿੰਗ ਦਾ ਹੋ ਗਿਆ ਸਾਰਾ ਹੁਣ
ਹਾਂ ਉਹ ਸਾਰਾ ਕੁਛ ਹੋ ਗਿਆ
ਹਾਂ ਕੈਟਰਿੰਗ ਇਸ਼ੂ ਤੁਸੀਂ ਪਤਾ ਇਹ ਗੱਲ ਜ਼ਰੂਰ ਧਿਆਨ ਰੱਖਨਾ ਕਿ ਕੋਈ ਵੇਸਟੇਜ ਨਾ ਹੋਏ ਨਾਲੇ ਦੇ ਪਤਾ ਇਹ ਬੜਾ ਵੇਸਟ ਹੁੰਦਾ ਕਈ ਵਾਰੀ ਨਾ ਖਾਨਾ ਪੀਨਾ ਵੀ ਹਾਂ ਤੇ ਉਹ ਤੁਸੀਂ ਧਿਆਨ ਰੱਖਣਾ ਕਿ ਬਾਈ ਚਾਂਸ ਤੇ ਦੇਖੋ ਬਚ ਗਿਆ ਅਸੀ ਤੇ ਕਹਿੰਨੇ ਆ ਦੇਖੋ ਬਰ ਕਦੀ ਹੋਏ ਵਾਧਾ ਹੀ ਹੋਏ ਅੱਛੀ ਗੱਲ ਏ ਪਰ ਇਹ ਹੁੰਦਾ ਕਿ ਜੇ ਬ ਸਿਦਾ ਹੈਗਾ ਤੇ ਤੁਸੀਂ ਪਹਿਲੇ ਇੰਸਟਰਕਸ਼ਨ ਦੇਣਾ ਕੀ ਬਈ ਜੋ ਵੀ ਕੋਈ ਜ਼ਰੂਰਤਮੰਦ ਨੇ ਉਹਨਾਂ ਨੂੰ ਵੰਡ ਦਿਓ, ਐਵੇਂ ਸੁੱਟੋ ਨਾ ਵੇਸਟ ਨਾ ਕਰੋ ਬਸ ਸਿੱਧੀ ਗੱਲ ਏ
ਬਿਲਕੁਲ-ਬਿਲਕੁਲ, ਹੋਰ ਕੋਈ ਗੱਲ ਨੀ
ਕਿਉਕ ਕਈ ਵਾਰ ਨਾ ਖਾਣਾ ਪੀਣਾ ਬੜਾ ਵੇਸਟ ਹੋ ਜਾਂਦਾ ਫੰਕਸ਼ਨਾਂ ਵਿੱਚ ਨਾ, ਇਹ ਬੜੀ ਗ਼ਲਤ ਹੋ ਜਾਂਦੀ
ਬਿਲਕੁਲ-ਬਿਲਕੁਲ, ਬਾਕੀ ਕੋਈ ਨੀ ਮੈਂ ਤੁਹਾਨੂੰ ਆਪਣਾ ਕਾਰਡ, ਲੋਕੇਸ਼ਨ, ਕਿੱਥੇ ਹੈਗਾ ਤੁਸੀਂ ਜ਼ਰੂਰ ਪਹੁੰਚਨਾ ਫਿਰ ਠੀਕ ਹੈ ਠੀ
ਕੋਈ ਦਿ ਕਤ ਨਹੀਂ, ਹਾਂਜੀ-ਹਾਂਜੀ, ਸਤ ਸ੍ਰੀ ਅਕਾਲ ਜੀ ਠੀਕ ਹੈ ਜੀ ਓਕੇ ।